ਔ
ਹੈਲੋ।
ਸਸ ਸ੍ਰੀ ਕਾਲ ਜੀ।
ਹੈਲੋ।
ਸਸ ਸ੍ਰੀ ਕਾਲ ਜੀ।
ਮੈਂ ਕਿਆ ਸਸ ਸ੍ਰੀ ਅਕਾਲ ਜੀ। ਕਿਵੇਂ ਔ?
ਵਧੀਆ। ਤੁਸੀਂ ਦੱਸੋ?
ਵਧੀਆ ਜੀ। ਕੀ ਕੈਨ ਡੇ ਔ।
ਕੁਛ ਨਾ ਜੀ ਅਸੀ ਇੱਕ ਆਫਿਸ ਜੁਆਇਨ ਕੀਤਾ ਜੀ ਅੱਜ।
ਔਫਿਸ ਜੁਆਇਨ ਕੀਤਾ, ਕਿੱਥੇ?
ਹੁਜੇ ਹੂ ਸੀ ਕਹਿ ਰਿਹਾ ਉੱਥੇ ਕੀਤਾ ਸਤਰਾਂ ਚ
ਅੱਛਾ- ਅੱਛਾ।
ਜੀ ਅਹ ਜੇ ਹੁਣ ਵੇਖਦੇ ਹੈ ਜੀ ਅੱਜ ਪਹਿਲਾਂ ਹੀ ਦਿਨ ਆ।
ਅੱਛਾ, ਅੱਛਾ ਦਿਹਾੜੀ ਬੰਦੇ ਕੰਮ ਕਾਜ ਕਰਨਗੇ ਹੁਣ।
ਹਾਂਜੀ।
ਮੈਂ ਕਿਆ ਦਿਆੜੀ ਬੰਦੇ ਕੰਮ ਕਾਜ ਕਰਨਗੇ ਹੁਣ।
ਹਾਂ, ਆਹੋ। ਕੀ ਕਰੀਏ ਜੀ, ਕੁਛ ਤਾਂ ਜੀ ਕਰਨਾ ਪੈਣਾ ਹਨਾ ਹੋਰ ਦੱਸੋ ਕੀ ਕਰਦੇ ਪਏ ਸੀ।
ਬਸ ਹਜੇ ਖਾਣਾ ਖਾਧਾ ਸੀ ਸਾਢੇ ਤਿੰਨ ਕੁ ਵਜੇ ਫਿਰ ਉਸ ਤੋਂ ਬਾਅਦ ਨੇਹਾ ਨਾਲ ਗੱਲ ਕੀਤੀ। ਉਹਦੇ ਟਾਸਕ ਕੰਪਲੀਟ ਕਰਵਾਏ ਮੈਂ ਆਪਦੇ ਕੀਤੇ ਕੰਮ
ਓਕੇ ਆਦਮ ਮੀਂਹ ਸਵੇਰ ਦਾ ਪੈ ਰਿਹਾ।
ਅੱਜ ਨੀ ਮੇ ਅੱਜ ਨੀ ਰੁਕਦਾ ਮੀਂਹ
ਹੂ,,,
ਤੁਸੀਂ ਜਾਓਗੇ ਕਿਵੇਂ
ਮੀਂਹ ਦਾ ਲਿਆਂਗੇ ਨਜ਼ਾਰਾ ਕੁਛ ਨੈਚੁਰਲ, ਨੈਚੁਰਲ ਮੀਂਹ ਦਾ ਨਜ਼ਾਰਾ ਲਵਾਂਗੇ ਜੀ
ਅੱਛਾ, ਸਾਨੂੰ ਵੀ ਦਵਾ ਦੋ ਅਸੀਂ ਤਾਂ ਤਰਸਦੇ ਪਏ ਹਾਂ
ਜੀ ਆਪਾਂ ਜੀ ਤੁਸੀਂ ਵੀ ਲੈ ਲਿਓ ਜੀ ਤੁਹਾਡੀ ਛੱਤ ਤੇ ਜਾਓ ਤੇ ਨਹਾਓ
ਬਸ ਸਾਰੀ ਗੱਲਾਂ ਛੱਤ ਤੇ ਮੁੱਕ ਜਾਂਦੀਆਂ ਆ! ਕੇ ਇਹ ਛੱਤ ਹੀ ਹੋ!
ਉਹ ਛੱਤ ਤੁਹਾਨੂੰ ਪਤਾ ਜ਼ਿੰਦਗੀ ਚ ਛੱਤ ਬਹੁਤ ਜ਼ਰੂਰੀ ਆ!
ਪਤਾ ਨੀ ਕੀ ਛੱਤ ਨੂੰ ਰੌਲੇ ਪਏ ਹੋਏ ਆ!
ਛੱਤ ਬਹੁਤ ਜ਼ਰੂਰੀ ਆ ਜੀ ਚ
ਝੜੀ
ਹਾਂ ਸੌਣ ਦੀ ਝੜੀ
ਸੌਣ ਦੀ ਚੜੀ ਤੇ ਮੈਂ ਸੋਚਦੀ ਸੀਗੀ ਮੈਂ ਆਪਦੇ ਹਸਬੈਂਡ ਨੂੰ ਕਹਾਂਗੀ ਕਿ ਬਈ ਹੁਣ ਸਾਵਣ ਦਾ ਮਹੀਨਾ ਸ਼ੁਰੂ ਸ਼ੁਰੂ ਹੋ ਗਿਆ। ਸਾਵਣ ਵੀ ਲੱਗਿਆ ਹੋਇਆ ਤੇ ਵੀ ਮੈਨੂੰ ਚੂੜੀਆਂ ਚ, ਚੂੜੀਆਂ ਦਵਾਉਣ
ਹੂ,,, ਹਾਂ ਚੰਗੀ ਗੱਲ ਆ! ਦਵਾ ਜ਼ਰੂਰ ਦਵਾਉਣੀ ਚਾਹੀਦੀ ਹੈ ਜੀ
ਪਰ ਉਹਨਾਂ ਨੂੰ ਵੇਲ ਹੀ ਨਹੀਂ ਹੈ। ਉਹ ਕਹਿੰਦੇ ਆ ਕਿ ਬਈ ਆਪ ਲੈ ਪਰ ਹਸਬੈਂਡ ਲਿਆ ਕੇ ਦਿੰਦਾ ਹੁੰਦਾ।
ਹਸਬੈਂਡ ਨਹੀਂ ਤੜਕੇ ਹੁੰਦੀ ਹੈ ਜੀ ਹਾਂ ਹਾਂ ਜਿਹੜੇ ਮੇਲ ਹੁੰਦੇ ਆ! ਨਾ ਜੀ ਉਹਨਾਂ ਨੂੰ ਚੂਜ ਨਹੀਂ ਕਰਨੀ ਆਉਂਦੀ!
ਕੋਈ ਗੱਲ ਨੀ ਘਰੇ ਭੈਣ ਵੀ ਤਾਂ ਹੈ ਉਹ ਉਹਨੂੰ ਲੈ ਕੇ ਜਾਣ ਉਹਨੂੰ ਲੈ ਕੇ ਜਾਣ ਉਹਨੂੰ ਉਹਨੂੰ ਵੀ ਕਹਿ ਵੀ ਤੂੰ ਵੀ ਲੈ ਮੈਂ ਆਪਦੀ
ਕੱਲ ਕਿੱਦਾਂ ਜੇ ਕਿੱਥੇ ਭੈਣ ਨੂੰ ਪਤਾ ਉਹ ਤਾਂ ਪਸੰਦ ਵੀ ਨਹੀਂ ਕਰਦੀ ਜੇ ਭੈਣ ਲੈ ਵੀ ਆਉ ਤਾਂ
ਹਾਂ ਗੱਲ ਤਾਂ ਠੀਕ ਆ
ਹੂ ਪਸੰਦ ਨਹੀਂ ਆਉਂਦੀ ਉਹਨੂੰ ਕੀ ਕਰੀਏ ਇਸ ਕਰਕੇ! ਆ ਉਹ ਵੀਡੀਓ ਕੋਲ ਤੇ ਉਹ ਚੀਜ਼ ਨਹੀਂ ਨਾ ਪਤਾ ਲੱਗਦੀ ਜੀ ਜਿਹੜੀ ਆਪ ਜਾ ਕੇ ਪਤਾ ਲੱਗਦੀ ਆ
ਹੂ, ਗੱਲਾਂ ਨੇ ਸਾਰੀਆਂ ਪਸੰਦ ਕਰ ਕਰਨ ਵਾਲਿਆ
ਨਹੀਂ -ਨਹੀਂ ਜੇ ਗੱਲਾਂ ਨੀ ਜੀ ਆਹ ਸੱਚਾਈ ਹੀ ਆ ਅੱਜ ਦੇ ਕੁੜੀਆਂ ਨੂੰ ਅੱਜ ਦੀ ਕੁੜੀਆਂ ਨੂੰ ਆਪੇ ਹੀ ਪਸੰਦ ਆਉਂਦੀ! ਆ ਜਿਹੜੀ ਇਹ ਚੀਜ਼ ਆਉਂਦੀ ਆ ਜੇ ਲੈ ਕੇ ਦੇਈਏ ਤਾਂ ਕਹਿੰਦੇ ਆ ਨਾਮ ਕੀ ਆ ਇਸ ਕਰਕੇ ਆਪਣੇ ਆਪੇ ਜੁੜ ਜੂ
ਫਿਰ ਪਤੀ -ਪਤੀ ਆਪਦੀ ਪਸੰਦ ਹੈ ਪਤਨੀ ਜਿਹੜੀ ਹੈ ਵਾਈਫ ਜਿਹੜੀ ਹੈ ਸੁਣ ਤਾਂ ਲਓ, ਸੁਣ ਤਾਂ ਲਓ ਜਿਹੜੀ ਵਾਈਫ ਫਿਰ ਉਹ ਆਪਦੇ ਪਤੀ ਦੀ ਚੀਜ਼ ਤਾਂ ਨਹੀਂ ਟਾਲ ਸਕਦੀ
ਅੱਜ ਕੱਲ ਅੱਜ -ਅੱਜ ਕੱਲ ਏਦਾਂ ਕੁੱਛ ਹੈ ਜੀ, ਸਾਰੇ ਚੀਜ਼ ਟਾਲ ਦਿੰਦੇ ਆ ਜੀ ਵਾਪਸ ਤਾਂ ਹੁਣ
ਕੀ ਗੱਲ ਹੋ ਗਈ
ਗੱਲ ਨੀ ਹੈ ਸੱਚਾਈ ਹੈ ਜੀ, ਕੁਛ ਵੀ ਗੱਲ ਕਰ ਲਓ, ਸਿੱਧਾ ਸਭ ਤੋਂ ਪਹਿਲਾਂ ਨਾ ਹੁੰਦੀ ਹੈਗੀ ਜੀ
ਏਦਾ ਕੁਛ ਨਹੀਂ
ਐਦਾ ਹੈ ਨੀ ਸੁਣੀ
ਫੇਰ ਉਹਨਾਂ ਨੂੰ ਵਾਈਫ ਕੌਣ ਕਹੂਗਾ ਜੀ ਸਾਰੀਆਂ ਗੱਲਾਂ ਮੰਨ ਲਈ, ਅੱਛਾ ਠੀਕ ਹੈ ਹੋਰ ਦੱਸੋ ਹੋਰ ਦੱਸੋ, ਹੋਰ ਦੱਸੋ ਉੱਥੇ ਵੀ ਮੀਂਹ ਪੈ ਰਹੇ ਆ
ਚਲੋ ਜੋ ਵੀ ਹੈ
ਹ ਹਹ ਓਥੇ ਵੀ ਮੀਂਹ ਪੈ ਰਿਹਾ।
ਹਾਂ, ਸਵੇਰ ਦਾ।
ਸਵੇਰ ਦਾ, ਇੱਥੇ ਵੀ, ਅੱਜ ਤਾਂ ਪਕੌੜੇ ਖਾਣ ਨੂੰ ਚਿੱਤ ਕਰਦਾ ਪਰ ਖਾ ਨੀ ਸਕਦੇ।
ਨਾ- ਨਾ ਘਰੇ ਬਣਾਓ ਤੇ ਖਾਓ, ਚਾਹ ਬਣਾਓ, ਪਕੌੜੇ ਬਣਾਓ। ਡਾਈਟਿੰਗ ਕੀ ਕਰੂਗੀ ਦੱਸੋ?
ਡਾਇਟ ਤੇ, ਡਾਇਟ ਤੇ ਚੱਲ ਰਿਹਾ ਸੀ।
ਨਹੀਂ ਤੁਸੀਂ ਸੜਕ ਤੇ ਚਲੋ ਡਾਇਟ ਤੇ ਕਿਉ ਚੱਲਣਾ।
ਸ ਸੜਕ ਤੇ ਨਹੀ ਪਈ ਜਾਂਦਾ ਤਾਂਹੀ ਤਾਂ ਡਾਇਟਿੰਗ ਤੇ ਚੱਲ ਰਹੇ ਹਾਂ।
ਉਹ ਮੀਂਹ ਤਾਂ ਜੀ ਜ਼ਰੂਰੀ ਐ, ਨੈਚੂਰਲ ਚੀਜ਼ ਆ ਜੀ ਆ।
ਹਾਂ ਇਹ ਤਾਂ ਹੈ।
ਕਦੇ-ਕਦੇ ਅ ਏਸ ਟਾਈਮ ਤਾਂ, ਮੀਂਹ ਚ ਨਾਉਣ ਦਾ ਵੀ।
ਮਜ਼ਾ ਈ ਕੁਛ ਔਰ ਹੈ। ਪਰ ਨਹਾਉਣ ਨਾਲਾ ਹੋ ਮਤਲਬ ਹੋਰ ਮਤਲਬ ਕੋਈ ਹੋਣਾ ਚਾਹੀਦਾ।
ਵਧੀਆ ਗੱਲ ਐ ਨਹਾਉਣਾ ਚਾਹੀਦਾ ਮੀਂਹ 'ਚ।
ਉਹ ਜੀ ਹੋਣਾ -ਹੋਣਾ ਅ ਛੱਤ 'ਤੇ ਟੰਕੀ ਲੱਗੀ ਹੋਈ ਆ। ਤੇ ਆਪਣਾ ਮੀਂਹ 'ਚ ਨਹਾਓ।
ਹਾਂ, ਵਧੀਆ-ਵਧੀਆ। ਹੋਰ ਦੱਸੋ, ਖਾਣਾ ਖਾ ਲਿਆ ਤੁਸੀਂ?
ਨਾ ਜੀ, ਖਾਣਾ ਨੀ ਖਾਇਆ ਨਹੀਂ। ਕੋਈ ਹੈ ਈ ਨਈਂ ਜੀ, ਬੰਦਾ ਕੋਈ ਕੌਫੀ ਬਣਾ ਕੇ ਪਿਆ ਦੇ।
ਕਿਉ ਉੱਥੇ ਸਟਾਫ਼ ਨੀ ਹੈਗਾ?
ਸਟਾਫ ਤਾਂ ਹੈਗਾ ਪਰ ਬਲੈਕ-ਕੌਫੀ ਪੀ ਤਾਂ ਨੀ ਜਾਂਦੀ ਨਾ ਜੀ।
ਪੀਣੀ ਵੀ ਤਾਂ ਪੈਣੀ ਐਂ।
ਉਹ ਕੌੜੀ ਬਹੁਤ ਆ।
ਕੋਈ ਗੱਲ ਨੀ।
ਮੈਂ ਤਾਂ ਜੀ ਸ਼ ਸ਼ਾਇਦ ਡਾਲ ਕੇ ਗ੍ਰੀਨ ਟੀ ਲੈਣਾ
ਉਹ ਵਧੀਆ ਨੀ ਹੁੰਦੀ ਫਿਰ।
ਹਾਂਜੀ!
ਉਹ ਵਧੀਆ ਨੀ ਹੁੰਦੀ ਫਿਰ।
ਵਧੀਆ ਤਾਂ ਸਾਰੀ ਚੀਜ਼ ਹੁੰਦੀ ਐ ਜੀ ਵਧੀਆ ਦੀ ਤਾਂ ਕੋਈ ਗੱਲ ਹੀ ਨੀ ਹੈਂਗੀ।
ਬਲੈਕ ਕੌਫੀ ਦੇ ਅਲਗ ਬਹੁਤ ਫਾ਼ਇਦੇ ਨੇ ਤੇ ਗ੍ਰੀਨ ਟੀ ਇਥੇ ਬਲੈ਼ਕ ਕੌਫੀ ਦੇ ਫਾ਼ਇਦੇ ਬਥੇਰੇ ਨੇ ਪਰ ਜਿਹੜੀ ਗ੍ਰੀਨ ਟੀ ਉਹ ਲੀਵਰ ਨੂੰ ਵੀ, ਜਿਹਨਾਂ ਦਾ ਫੈਟੀ ਲੀਵਰ ਹੁੰਦਾ ਨਾ
ਹਮ।
ਉਹਨੂੰ ਵੀ ਠੀਕ ਕਰਦੀ ਆ ਬਲੈ਼ਕ ਕੌਫੀ। ਤੇ
ਹਠ
ਬਲੱਡ ਸ਼ੂਗਰ ਵੀ ਕੰਟਰੋਲ 'ਚ ਰੱਖਦੀ
ਅੱਛਾ ਸਾਡਾ ਕੁਛ ਨੀ ਹੈਗਾ ਜੀ ਸਾਡਾ ਸ਼ੂਗਰ ਸ਼ਾਗਰ ਬ ਫੈਟੀ ਲੀਵਰ ਸਭ ਠੀਕ ਆ ਜੀ। ਹਾਂ ਫ਼ਾਇਦੇ ਬਹੁਤ ਨੇ ਬਲੈਕ ਕੌਫੀ ਦੇ ਫ਼ਾਇਦੇ ਬਹੁਤ ਨੇ। ਸ਼ਰੀਰ ਨੂੰ ਚੰਗਾ ਰੱਖਦੀ ਆ ਪਰ
ਇੱਕ ਵੀ ਨੁਕਸਾਨ ਨੀ ਇਹਦਾ।
ਟੇਸਟ ਵਿਗੜ ਜਾਂਦਾ ਨਾ ਜੀ।
ਫੇਰ ਇੱਕ ਵਾਰੀ ਤਾਂ ਪੀਣਾ।
ਇੱਕ ਵਾਰੀ ਪੀਓ ਤੇ ਬਸ ਮ ਸਾਰਾ ਈ ਕੁਛ ਉਹਦਾ ਉਹ ਹੋ ਜਾਣਾ। ਸਾਡਾ ਨਾਜੀ ਮੂੰਹ ਦਾ ਸਵਾਦ ਹਾਂ ਜੇਹਦਾ ਜਿਹਦਾ ਸਤ ਸਤਾਸੀ-ਅਠਾਸੀ ਕਿੱਲੋ ਹੋ ਓਹਦੇ ਵਾਸਤੇ ਤੇ ਠੀਕ ਹੈ ਜੀ।
ਦਿਮਾਗ ਦਿਮਾਗ ਨੂੰ ਵੀ ਠੀਕ ਰੱਖਦੀ ਐ। ਠੀਕ ਹੈ ਜੀ, ਲੀਵਰ ਲਈ ਵੀ ਅੱਛੀ ਐ।
ਹਾਂ, ਜਿਦੇ ਕੋਲ ਦਿਮਾਗ ਨਹੀਂ ਉਦੇ ਲਈ ਤਾਂ ਸਹੀ ਆ। ਪੀਓ ਤੁਸੀਂ ਪੀਓ ਤੁਸੀਂ ਪੀਓ ਜੀ।
ਜਿਲਦੀ ਦਿਲ ਦੀ ਦਿਮਾਰੀ ਏ ਦਿਲ ਦੀ ਬਿਮਾਰੀ ਨੂੰ ਵੀ ਠੀਕ ਰੱਖਦੀ ਐ।
ਦਿਲ ਦੀ ਬਿਮਾਰੀ ਦਿਲ ਦੀ ਤਾਂ ਬਿਮਾਰੀ ਨੀ ਹੁੰਦੀ।
ਮਤਲਬ ਜਿਵ ਜਿਵੇਂ ਉਹੂੰ। ਕਿ ਅ ਬਲੱਡ ਬਲੱਡ ਸ਼ੂਗਰ ਵਧੀਆ ਰਾ
ਬਲੱਡ ਸ਼ੂਗਰ ਨੀ ਹੁੰਦਾ ਜੀ ਬਲੱਡ ਸਰਕੂਲੇਸ਼ਨ ਹੁੰਦਾ ਜੀ।
ਬਲਡ ਸਰਕੂਲੇਸ਼ਨ ਹਾਂ।
ਹਾਂ ਹਾਂ। ਨਹੀਂ ਨਹੀਂ ਚੰਗੀ ਗੱਲ ਆ ਚੰਗੀ ਗੱਲ ਆ ਜੀ ਜ਼ਰੂਰ ਹੋਣਾ ਚਾਈਦਾ ਮੈਂ ਕਹਿ ਤਾ ਰਿਹਾ ਜੀ ਜੇੜਾ ਅੱਸੀ ਤੇ ਸੌ ਦੇ ਵਿੱਚ ਐ ਨਾ ਜੀ ਓਦੇ ਲਈ ਬਹੌਤ ਚੰਗਾ ਹੈ ਜੀ ਬਲੈਕ ਕੋਫੀ ਓਹ ਪੀਓ ਅ ਜਿਦਾ ਹੈਈ ਉਂ ਸੱਤਰ ਕਿੱਲੋ ਜਾਂ ਪਚੱਤਰ ਕਿੱਲੋ ਓਦਾ ਕੀ ਕਰ ਆ।
ਕੋਈ ਗੱਲ ਨੀ ਏ ਓਹਨਾਂ ਨੇ ਵੀ ਘੱਟ ਕਰ ਲੈਣਾ ਏਹ ਕੇੜੀ ਉੰ ਪਰਮਾਨੈਂਟ ਚੀਜ਼ ਹੈ ਜੇੜੀ ਘੱਟ ਹੀ ਨੀ ਹੋਊਗੀ।
ਹੂੰ। ਅੱਛਾ।
ਠੀਕ ਹੈ ਨਾ। ਏਹ ਤਾਂ ਸਾਡ ਬੰਦੇ ਦੇ ਉੱਤੇ ਹੁੰਦੈ ਕਿ ਬਈ ਓਹਨੇ ਘਟਾਣਾ ਯਾ ਵਧਾਣਾ।
ਹਾਂ, ਬੌਤ ਆਗੱਲ ਠੀਕ ਐ, ਚੰਗੀ ਗੱਲ ਆ, ਪਰ ਅਸੀਂ ਜੀ ਕੀ ਕਰੀਏ ਨਾ ਫਿਰ ਐ ਦੇਖੋ ਸਾ਼ਮੀ ਐਕਸਰਸਾਈਜ਼ ਕਰਦੇ ਤਾਂ ਹੈ ਈ ਆ ਜੀ ਤੇ ਸੈਰ ਜਾੰਦੇ ਜੋਗਿਗ ਹੋ ਜਾਂਦੀ ਆ, ਤਾ ਵੇਟ ਕੰਟਰੋਲ ਚ ਆ।
ਅੱਛਾ, ਮੈਂ ਵੀ ਐਕਸਰਸਾਈਜ਼ ਕਰਦੀ ਆਂ। ਰਾਤੀ ਮੇਰੀ ਬੌਤ ਲਤਾ ਦਰਦ ਹੋਈ ਸਾਰੀ ਰਾਤ ਮੈਂ ਸੁੱਤੀ ਨੀ। ਲੱਤਾਂ ਹੀ ਦਰਦ ਇਨੀ ਹੋਈ ਕਿਉਂਕਿ ਕਲ ਵਰਕ ਆਊਟ ਮੈਂ ਕ ਤੇ ਕੁਛ ਜਾਦਾ ਹੀ ਕਰ ਲਿਆ ਸੀ ਤਾਂ ਕਰਕੇ।
ਓਕੇ।
ਹੂੰ, ਫੇਰ ਮੈਂ ਸੋਚਦੀ ਆਂ ਅੱਜ ਓਹੀ ਐਕਸਰਸਾਈਜ਼ ਕਰਾਂ ਯਾ ਫਿਰ ਹੋਰ ਕਰਾਂ। ਪਰ ਔ ਜੇੜੀ ਓਹ ਆਲੀ ਐਕਸਰਸਾਈਜ਼ ਹੈ ਜਿਦੇ ਨਾਲ ਲ ਆ
ਯ ਐਕਸਰਸਾਈਜ਼ ਡੇਲੀ ਹੁਣ ਜਿੱਸਨੀ ਵੀ ਗੱਲ ਤੁਸੀਂ ਹਫ਼ਤਾ ਹੋ ਗਿਆ ਕਰ ਰਿਐ ਤਾਂ ਹੁਣ ਐਕਸਰਸਾਈਜ਼ ਦਾ ਦਿਨ ਰੱਖ ਲੋ। ਇੱਕ ਦਿਨ ਇੱਕ ਐਕਸਰਸਾਈਜ਼ ਕਰਨੀ ਏ।
ਕੱਲ ਹੀ ਬਦਲੀ ਐ ਐਕਸਰਸਾਈਜ਼।
ਹਾਂ ਹਾਂ, ਜੇ ਤੁਸੀਂ ਅਵੇਂ ਓਕੇ।
ਹੂੰ।
ਠੀਕ ਆ ਠੀਕ।
ਹਾਂਜੀ।
ਚੰਗੀ ਗੱਲ ਆ ਕੋਈ ਗੱਲ ਨੀ ਜੀ ਹੋ ਜਾਣਾ ਜੀ ਤੁਹਾਡਾ। ਕਈ ਹੋ ਜੁਗਾ।
ਹੋਰ ਬਤਾ ਯਾ ਕੁਛ ਨੀ ਐਸੀਂ ਮੈਹਨਤ ਕਰ ਰੇ ਹੈ।
ਹਾਂਜੀ। ਕੀ ਕੈੰਦੇ?
ਮੈਂ ਕਿਆ ਮੈਹਨਤ ਕਰ ਰੇ ਆ ਆਪਾਂ ਹੋਜੂਗਾ ਠੀਕ।
ਨਹੀਂ ਨਹੀਂ ਮੈਹਨਤ ਬੌਤ ਜ਼ਰੂਰੀ ਹੈ ਜੀ। ਚਲੋ ਠੀਕ ਹੈ, ਚੰਗਾ ਜੀ ਫਿਰ ਹੈਂ ਕਰਦੇ ਆ ਗ ਬਾਦ ਚ।
ਚਲੋ ਠੀਕ ਹੈ ਜੀ।